ਸਤਿ ਸ੍ਰੀ ਕਾਲ ਜੀ।
ਹਾਂਜੀ, ਸਤ ਸ੍ਰੀ ਕਾਲ ਜੀ। ਕੀ ਹਾਲ-ਚਾਲ ਏ?
ਵਧੀਆ। ਤੁਸੀਂ ਸੁਣਾਔ?
ਬਸ ਵਧੀਆ-ਵਧੀਆ। ਹੋਰ ਕੀ ਕਰ ਰਏ?
ਬਸ ਕੁਛ ਨੀ, ਕੁਛ ਬੈਠੀ-ਬੈਠੀ ਸੋਚ ਰਈ ਸੀ ਕਿ ਅੱਜ ਕੱਲ ਜੀਵਨ ਦੇ ਵਿੱਚ ਆਪਣੀ ਕਿੰਨੀ ਡਿਸਪਲਿਨ ਦੀ ਕਿੰਨੀ ਮਹੱਤਤਾ ਹੈ। ਇਹ ਇੱਕ ਅਨੁਸ਼ਾਸਨ ਦੇ ਵਿੱਚ ਰਹਿਣੈ ਤੇ ਇਹਨੂੰ ਕਿਸ ਤਰੀਕੇ ਨਾਲ ਰਹਿਣਾ ਚਾਹੀਦੈ ਆਪਾਂ ਨੂੰ ਐਂਦ ਜਿੰਦੇ ਨਾਲ ਆਪਾਂ ਨੂੰ ਚੈਨ ਤੇ ਆਰਾਮ ਮਿਲੇ
ਹਾਂਜੀ ਉਹ ਤਾਂ ਹੈ ਈ ਐ, ਹੂੰ। ਇਹ ਤਾਂ ਹੈ ਮੈਂ ਤਾਂ ਆਪ ਅੱਗੇ ਈ ਗੱਲ ਕਰਦੀ ਆਂ ਕਈ ਵਾਰ ਮੈਂ ਵੀ ਆਪਣੀ ਫਰੈਂਡਸ ਵਗੈਰਾ ਨਾਲ ਜਾਂ ਆਪਣੀਆਂ ਸਹੇਲੀਆਂ, ਬੱਚਿਆਂ ਨਾਲ, ਘਾਰਦਿਆਂ ਨਾਲ ਗੱਲ ਕਰਦੀ ਆਂ ਕਿ ਸਾਨੂੰ ਕਿੰਨਾ ਜ਼ਰੂਰੀ ਐ ਅਨੁਸ਼ਾਸਨ ਚ ਰਹਿਣਾ। ਜੇ ਆਪਾਂ ਹਰੇ ਟਾਈਮ ਕਰਾਂਗੇ ਤੇ ਆਪਣਾ ਈ ਫੈਦਾ ਐ।
ਸਈ ਗੱਲ ਐ।
ਇਹ ਇੱਕ ਚੀਜ਼ ਦੇ ਪੜ੍ਹਨਾ, ਲਿਖਣਾ, ਖਾਣਾ, ਪੀਣਾ ਸਭ ਕੁਛ ਟਾਈਮ ਤੇ ਹੋਣਾ ਚਾਹੀਦੈ ਤਾਂ ਆਪਾਂ ਨੂੰ ਔਂਦਾ ਕਿੰਨਾ ਫਾਇਦੇ ਹੋਣੇ।
ਸਹੀ ਗੱਲ ਹੈ, ਬਿਲਕੁਲ-ਬਿਲਕੁਲ। ਉਹੀ ਗੱਲ ਹੈ, ਨਾ ਜਿਵੇਂ ਹੁਣ ਕਹਿ ਲਓ ਕਿ ਉਹੀ ਮਨੁੱਖ ਇੱਕ ਜੀਵਨ ਦੇ ਲਈ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਮਹੱਤਤਾ ਮਹੱਤਵਪੂਰਨ ਹੈ, ਇਹ ਚੀਜ਼। ਜਾ ਆਪਣੇ ਹਰ ਰਸਤੇ ਚ ਚੱਲਣਾ ਉੱਠਣਾ, ਬੈਠਣਾ, ਮਿਹਨਤ
ਹਾਂਜੀ ਇਹ ਤਾਂ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਤੇ ਕੁਛ ਵੀ ਨੀ ਜੇ ਆਪਾਂ ਕੋਈ ਕੰਮ ਵੀ ਕਰਦੇ ਹਾਂ ਕਿਸੇ ਕੋ ਨੌਕਰੀ ਕਰਦੇ ਆ ਕੁਛ ਆਪਾਂ ਸਮੇਂ ਸੀਰ ਜਾਵਾਂਗੇ ਨੀ ਤੇ ਆਪਾਂ ਨੂੰ ਕੋਈ ਅਗਲਾ ਰੱਖੇਗਾ। ਜਾਂ ਆਪਾਂ ਨੂੰ ਕੋਈ ਤਨਖਾਹ ਨਹੀਂ ਕਰੇਗਾ, ਜੇ ਆਪਾਂ ਸਮੇਂ ਸੀਰ ਜਾਵਾਂ ਕਰਾਂਗੇ ਜੇ ਲੇਟ ਜਾਵਾਂਗੇ ਤੇ ਆਪਣਾ ਅਗਲਾ ਇੱਕ ਦਿਨ ਦੇਖੇਗਾ, ਦੋ ਦਿਨ ਦੇਖੇਗਾ ਤੀਜੇ ਦਿਨ ਤੇ ਅਗਲਾ ਮਨਾ ਹੀ ਕਰ ਦੇਗਾ।
ਹਾਂ ਬਿਲਕੁਲ ਸਹੀ ਗੱਲ ਹੈ। ਉਹਨਾ ਨੇ ਫ਼ੇਰ ਉਹ ਮਨੀ ਵੀ ਨੀ ਦੇਣੀ ਸਾਨੂੰ ਪੈ
ਹਾਂ ਉਹੀ ਨਾ ਅਗਲੇ ਨੇ ਕਹਿਣਾ ਹਾਂ ਪੈਸੇ ਕੀ ਦੇਗਾ ਅਗਲਾ ਇੱਕ ਦੋ ਵਾਰ ਦੇਖੇਗਾ ਫੇਰ ਕਹੇਗਾ, ਨਹੀਂ ਜੀ ਮੇਰਾ ਵਾਰਾ ਨੀ ਖਾਦਾ ਕਿਉਂਕਿ ਹਰੇਕ ਦਾ ਟਾਈਮ ਹੁੰਦਾ ਕੰਮ ਦਾ ਵੀ ਟਾਈਮ ਏ।
ਸਹੀ ਗੱਲ ਐ।
ਕਿ ਇੰਨੇ ਤੋਂ ਇੰਨੀ ਦੇਰ ਕਰਨਾ ਤੇ ਫੇਰ ਅਗਲਾ ਕੋਈ ਆਪਾਂ ਨੂੰ ਬਰਦਾਸ਼ਤ ਕਰੇਗਾ ਅਗਲਾ ਕੋਈ ਕਰੇਗਾ ਅਗਲਾ ਕਹੇਗਾ ਚਲੋ ਜੀ ਹੂੰ,
ਸਹੀ ਗੱਲ ਹੈ ਇਹ ਤੇ ਗੱਲ ਸਹੀ ਹੈ, ਹੁਣ ਕਹਿ ਲਓ ਕਿ ਕੁਦਰਤ ਦੀ ਚੀਜ਼ਾਂ ਐ ਤੁਸੀਂ ਕੁਦਰਤੀ ਚੀਜ਼ਾਂ ਹੀ ਲੈ ਲਓ ਸੂਰਜ ਦਾ ਸੂਰਜ ਨੇ ਚੜ੍ਹਨਾ ਹੀ ਚੜ੍ਹਨਾ, ਡੁਬਣਾ ਹਾਂ ਇੱਕ ਟੈਮ ਆਪ ਆਪਣੇ ਟੈਮ ਤੇ ਆ
ਹਾਂ ਆਪਾਂ ਚਾਹੇ ਲੇਟ ਉੱਠਏ ਲੇਟ ਕਰੀਏ ਮਗਰ ਓ ਟੈਮ ਸੂਰਜ ਨੇ ਤਾਂ ਆਪਣੇ ਟੈਮ ਤੇ ਆ ਜਾਣਾ।
ਬਿਲਕੁਲ ਰੁਤ ਉਵੇਂ ਹੀ ਸਹੀ ਗੱਲ ਹੈ, ਉਵੇਂ ਹੀ ਰੁੱਤਾਂ ਬਦਲਦੀਆਂ ਨੇ। ਉਹਨਾਂ ਨੇ ਪਤਾ ਇਹਦੋਂ ਹੀ ਸਰਦੀ ਆਣੀ ਹੈ, ਇਹਦੇ ਪਤਝੜ ਆਣੀ ਹੈ, ਤੇ ਇਹਦੋਂ ਹੀ ਗਰਮੀ ਆਣੀ ਹੈ।
ਉਹੀ ਦੇਖੋ, ਆਪਾਂ ਲੋਗ ਉਹੀ ਸੋਚਦੇ ਆ ਨਾ ਉਹੀ ਉਹੀ ਦਿਨ ਹੁੰਦੇ ਨੇ ਕਿੰਨੀ ਗਰਮੀ ਹੁੰਦੀ ਹੈ ਉਹੀ ਦਿਨ ਹੁੰਦੇ ਕਿੰਨੀ ਠੰਡ ਹੁੰਦੀ ਏ। ਉਹੀ ਦਿਨ ਹੁੰਦੇ ਨੇ ਮੌਸਮ ਠੀਕ ਹੁੰਦਾ ਹੈ, ਅੱਗੇ ਇਹ ਸੋਚੀ ਦਾ ਕਿੰਨੀ ਹੈਰਾਨੀ ਵਾਲੀ ਗੱਲ ਹੈ, ਨਾ
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ।
ਭੈਣੇ ਕਿਵੇਂ ਕੁਦਰਤ ਨੇ ਆਪਣੇ ਹੱਥ ਰੱਖਿਆ ਸਭ ਕੁੱਛ, ਆਪਾਂ ਜੌ ਸੋਚ ਕਰ ਸਕਦੇ ਹਾਂ ਵੈਸੇ ਜਦੋਂ ਸਰਦੀ- ਗਰਮੀ ਹੁੰਦੀ ਪੋਚਦੀਆਂ ਹਾਏ ਉਹੀ ਦਿਨ ਸੀ ਨਾ ਕਿੰਨੀ ਗਰਮੀ ਹੁੰਦੀ ਸੀ ਆਪ ਕਹਿੰਦੇ ਸੀ ਹਾਏ ਇਹ ਪ੍ਰਾਓ ਕਰੋ ਇਹ ਤੇ ਕਿ ਉਹੀ ਟਾਈਮ ਹੁੰਦਾ ਕਿ ਪੱਖੇ ਥੱਲੇ ਵੀ ਬੰਦਾ ਪੈਸ ਸਕ
ਸਹੀ, ਸਹੀ ਗੱਲ ਹੈ। ਸਹੀ ਗੱਲ ਹੈ। ਸਹੀ ਗੱਲ ਹੈ। ਉਹੀ ਚੀਜ਼ ਹੈ ਨਾ, ਸਹੀ ਜੇ ਕਈ ਲੋਕ ਹੁਣ ਜਿਹੜੇ ਕਈ ਲੋਕ ਇੰਨੇ ਹੁੰਦੇ ਆ ਪੱਕੇ ਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਡੇਲੀ ਸਵੇਰੇ ਉੱਠ ਕੇ ਪਾਠ ਕਰਨਾ ਹੈ, ਰੱਬ ਦਾ ਨਾਂ ਲੈਣਾ ਹੀ ਲੈਣਾ। ਉਹ ਇੱਕ ਜਿਨਾ ਨੂੰ ਛੱਡ ਦੇ ਵਿੱਚ ਰਹਿ ਹੀ ਰਹੀ ਹੈ। ਇੱਕ ਬੱਚਾ ਇੱਕ ਵਿਦਿਆਰਥੀ ਹੈ ਆਪਦਾ ਕਰੀਅਰ ਬਣਾਉਣ ਲਈ ਉਹਨੇ ਆਪਣਾ ਇੱਕ ਰੂਟੀਨ ਬਣਾ ਲੈਂਦਾ ਕਿ ਹਾਂ ਮੈਂ ਇੰਨੇ ਵ ਉੱਠ ਮੈਂ, ਮੇਰੇ ਇਗਜ਼ਾਮ ਆਉਂਦੇ ਆ ਉਦੋਂ ਇੱਕ ਅਲੱਗ ਨਿਯਮ ਹੁੰਦਾ ਉਹਨਾਂ ਤੇ ਜਦੋਂ ਉਹਨਾਂ ਦਾ ਡੇਲੀ ਵੇਸਟ ਵੀ ਅਲੱਗ ਨਿਯਮ ਹੋਣਦਾ।
ਸਵੇਰੇ ਜਲਦੀ ਉਠੇਗਾ ਤੇ ਤਾਂ ਸਕੂਲ ਜਾਏਗਾ ਨਾ ਟਾਈਮ ਤੇ। ਜੀ ਆਪਣੇ ਜੇ ਬੱਚਿਆਂ ਨੂੰ ਵੀ ਆਪਾਂ ਕਹਿ ਦਏ ਜਦੋਂ ਮਰਜੀ ਹੋਇਆਵੇਂ ਤਾਂ ਕੋਈ ਵੀ ਨਾ ਟਾਈਮ ਤੇ ਆਏ ਤੇ ਕੋਈ ਸਕੂਲ ਨਾ ਹੋਏ ਤੇ ਕੋਈ ਕੁਛ ਨਾ ਹੋਏ ਮਾਨੁਤੋਂ ਬ ਕੁਚ ਹੋਈ ਨਹੀਂ ਸਕਦਾ ਨਾ ਫੇਰ ਕੋਈ ਕੰਮ ਨੀ ਹੋ ਸਕਦਾ। ਕੁਛ ਨੀ ਹੋ ਸਕਦਾ ਫੇਰ ਤਾਂ ਔਖਾ ਹੀ ਹੈ ਨਾ, ਫੇਰ ਜਿਵੇਂ ਮਰਜੀ ਹਰ ਕੋਈ ਚੱਲੀ ਜਾਏਗਾ।
ਸਹੀ ਗੱਲ ਹੈ ਬਿਲਕੁਲ ਜਦੋਂ ਹੁਣ ਇੱਕ ਨਾਗ ਕੋਈ ਵੀ ਨਾਗਰਿਕ ਹੈ ਆਪਣਾ ਇੱਕ ਆਦਰਸ਼ ਤਕ ਹੀ ਤਾਂ ਹੀ ਅੱਗੇ ਵੱਧ ਸਕਦਾ ਹੈ। ਜੇ ਇੱਕ ਅੱਛੀ ਅੱਛੀ ਕੋਈ ਪ੍ਰ ਅੱਛਾ ਕੋਈ ਕੁਛ ਨਾ ਕੁਛ ਵਿਕਾਸ ਕਰੇ ਦੇਸ਼ ਦੇ ਲਈ ਤੇ ਏਦਾਂ ਤਾਂ ਤੁਸੀਂ ਘਰੇ ਬੈਠੇ ਰਹੋਗੇ ਨਹੀਂ ਤਾਂ ਤੁਸੀਂ ਕੁਛ ਕਰ ਹੀ ਨੀ
ਹਾਂ, ਉਹ ਤਾਂ ਹੈ ਹੀ ਹੈ ਆਪਣੇ ਦੇਸ਼ ਲਈ ਆਪਣੇ ਘਰ ਲਈ, ਆਪਣੇ ਸਾਰੇ ਪਰਿਵਾਰ ਲਈ ਤਾਂ ਹੀ ਕਰ ਸਕਦੇ ਹਾਂ ਨਾ ਜੀ ਆਪਾਂ ਸ ਸਮੇਂ ਦੇ ਨਾਲ
ਅਨੁਸ਼ਾਸਨ ਨਾਲ ਬਿਲਕੁਲ ਸਹੀ ਗੱਲ ਹੈ ਜਂ ਆਪਾਂ ਅਨੁਸ਼ਾਸਨ ਨੂੰ ਅਪਨਾਵਾਂਗੇ ਹਰ ਜਗ੍ਹਾ ਤੇ ਚਾਹੇ ਉਹ ਕੋਈ ਵੀ ਵੀ ਨੌਕਰੀ ਹੈ
ਹਰ ਕੋਈ ਫੇਰ ਉਸ ਬੰਦੇ ਦਾ ਨਾ ਸਤਿਕਾਰ ਵੀ ਕਰਦਾ, ਕਿ ਬੜਾ ਟਾਈਮ ਤੇ ਆਉਂਦਾ ਜੀ ਅਸੀਂ ਆਪਣਾ ਟਾਈਮ ਤੇ ਜਾਣਾ ਹੈ ਇਹ ਪੂਰਾ ਅਨੁਸ਼ਾਸਨ ਦਾ ਹੈ ਆਪਸ ਵਿਚ ਹੋਣਾ ਕੀ ਅਗਲਾ ਇਹ ਨਾ ਹੋਵੇ ਸਾਰਾ ਟਾਈਮ ਨਿਕਲ ਜੇ ਅਗਲਾ ਚਲਾ ਜੇ, ਹੋਵੇ ਇਹ ਬੜਾ ਫਰਕ ਪੈਂਦਾ, ਜੇ ਲੇਟ ਕਹੇਗਾ ਆਪਾਂ ਪਹਿਲ ਹੀ ਕਿਆ ਉਹਨੇ ਤਾਂ ਲੇਟ ਹੀ ਆਉਣਾ ਆਪਾਂ ਵੀ ਸਵੇਰ ਦੇ ਲੇਟ ਹੀ ਚੱਲਾਂਗੇ ਉਹ ਲੇਟ ਕਰਦੇ-ਕਰਦੇ ਸਾਰਾ ਕੰਮ ਹੀ ਲੇਟ ਹੋ ਜਾਂਦਾ
ਸਹੀ ਗੱਲ ਹੈ, ਇਹ ਵੀ ਗੱਲ ਹੈ ਸਾਡੀ ਤੁਹਾਨੂੰ ਪਤਾ ਕਿ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਮਾਨਸਿਕ ਸ਼ਾਂਤੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਹਰ ਚੀਜ਼ ਇੱਕ ਟਾਈਮ ਤੇ ਕਰਦੇ ਹਾਂ ਤੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ, ਤੇ ਜਦੋਂ ਆਪਾਂ ਨੂੰ ਪਤਾ ਹੈ ਕਿ ਹਾਂ ਅੱਜ ਉਹ ਕੰਮ ਰਹਿ ਗਿਆ ਗਿਆ ਅਜ ਔ ਪੰਡਿਡ ਰਹਿ ਗਿਆ ਤੇ ਇੱਕ ਥਾਂ ਦੁਖੀ ਰਹਿੰਦੇ ਹਾਂ ਦਿਨ ਵਰ ਇਹੀ ਸੋਚਦੇ ਰਹਿੰਦੇ ਹਾਂ ਕਿ ਉਹ ਆਪਣਾ ਕੋਈ ਕੰਮ ਨਹੀਂ ਹੋ ਪਾਇਆ
ਹਾਏ, ਕਿਉਂ ਨੀ ਹੋਇਆ ਹਾਂ ਕਿਉਂ ਨੀ ਹੋਇਆ, ਕਿਵੇਂ ਕਰ ਲੈਂਦੇ ਆ ਆਪਾਂ ਟੈਮ ਤੇ ਕਰਦੇ ਦਾ ਹੋ ਜਾਂਦਾ ਉਹ ਇਹ ਨਾ ਬੜਾ ਫ਼ਰਕ ਪੈਂਦਾ ਹੈ
ਬੱਚਿਆਂ ਵਾਸਤੇ ਟੀਚਰ ਹੀ ਲੈਲੋ, ਟੀਚਰ ਵੀ ਤੁਹਾਨੂੰ ਪਤਾ ਸਕੂਲ ਦੀ ਟੀਚਰਸ ਵੀ ਕੀ ਕਰਦੀਆਂ ਨੇ ਉਹ ਵੀ ਬੱਚਿਆਂ ਵੱਲ ਧਿਆਨ ਉਹਨਾਂ ਦਾ ਵੀ ਇੱਕ ਰੂਟੀਨ ਹੈ ਇਸ ਟਾਈਮ ਤੇ ਕਲਾਸ ਚ ਆਉਣਾ ਹੈ ਇਸ ਕਲਾਸ ਚ ਇਸ ਬ ਬੈਲ ਵੱਜਣੀ ਹੈ ਤੇ ਕਲਾਸ ਤੋਂ ਚਲੇ ਜਾਣਾ ਹੈ ਆਪਣੇ ਟਾਈਮ ਤੇ ਉਹਨਾਂ ਦਾ, ਲੰਚ ਟਾਈਮ ਹੈ ਹਰ ਸਭ ਉਹਨਾਂ ਦਾ ਵੀ ਇੱਕ ਪੀਰੀਅਡ ਬਣਿਆ ਹੋਇਆ ਤੇ ਬੱਚਿਆਂ ਦਾ ਵੀ ਉੱਦਾਂ ਦਾ ਪੀਰੀਅਡ ਬਣਿਆ ਹੋ ਸਕੂਲ ਦੇ ਵਿੱਚ
ਹਾਂਜੀ ਉਹ ਤਾਂ ਹੈ ਹੀ ਹੈ, ਹੂ ਸਾਰਿਆਂ ਦੇ ਦੇਖੋ ਦੇਸ਼ ਵੀ ਤਾਂ ਹੀ ਚੱਲਦਾ ਨਾ ਜੇ ਆਪਾਂ ਅਨੁਸ਼ਾਸਨ ਚੱਲਾਂਗੇ ਦੇਸ਼ ਵੀ ਤਾਂ ਤਾਹੀਂ ਤਰੱਕੀ ਕਰੇਗਾ
ਬਿਲਕੁਲ-ਬਿਲਕੁਲ ਤਾਂ ਹੀ ਕਰੇਗੀ, ਆਪਾਂ ਨੂੰ ਦੇਖ ਕੇ ਆਪਾਂ ਇੱਕ ਆਪਾਂ ਰੂਲ ਵਾਲੇ ਬੰਦੇ ਆ ਤੇ ਆਪਾਂ ਨੂੰ ਦੇਖ ਕੇ ਆਪਣੇ ਬੱਚੇ ਵੀ ਗੌਰ ਕਰਨਗੇ ਕਿ ਨਹੀਂ ਆਪਣੇ ਮਦਰ ਇੱਦਾਂ ਨੇ ਫਾਦਰ ਏਦਾਂ ਨੀ ਤੇ ਉਹ ਉਹਨਾਂ ਦਾ ਇੱਕ ਰੂਟੀਨ ਹੈ, ਉਹ ਆਪਣਾ ਰੂਟੀਨ ਕਦੀਕਿਸੀ
ਆਪਣੇ ਮਾਤਾ ਪਿਤਾ ਤੇ ਈ ਜਾਂਦਾ ਏ ਬੱਚਾ, ਆਪਣੇ ਮਾਤਾ ਪਿਤਾ ਤੇ ਈ ਜਾਂਦਾ, ਆਪਣੇ ਘਰ ਚੋਂ ਈ ਸਿੱਖਦਾ। ਸਾਰਾ ਕੁਛ।
ਪਰ ਨਈ ਜਦੋਂ ਕਦੀ ਬਾਹਰ ਜਾਂਦੇ ਏ ਬੱਚੇ, ਜਦੋਂ ਵੱਡੇ ਹੁੰਦੇ ਏ। ਉਦੋਂ ਉਹ ਚੀਜ਼ਾਂ ਛੋਟੇ ਹੁੰਦੇ ਤੋਂ ਆਪਣੇ ਬੱਚੇ ਮਾਂ ਬਾਪ ਨੂੰ ਫੋਕਸ ਕਰਦੇ, ਪਰ ਜੋ ਵੱਡੇ ਹੋ ਜਾਂਦੇ ਨਾ, ਉਹ ਕਹਿੰਦੇ ਅਸੀਂ ਖੁਦ ਖੁਦ ਈ ਮਤਲਬ ਅੱਛੇ ਹੋ ਗਏ ਆਂ, ਸਟੈਂਡਰਡ ਹੋ ਗਏ ਆਂ, ਉਹ ਸਾਹਮਣੇ ਵਾਲੇ ਬੰਦੇ ਨੂੰ ਤਾਂ ਕੁਛ ਸਮਝਦੇ ਨੀ ਹੈਗੇ ਬੱਚੇ ਪਰ ਇਹ ਏ ਕੇ ਮਾਂ ਬਾਪ ਨੂੰ ਸਿਖਾਨਾ ਪੈਂਦਾ ਏ ਕੇ ਬੱਚੇ ਨੂੰ ਅਗਰ, ਕਿਉਂਕਿ ਡੇਲੀ ਦਾ ਡੇਲੀ ਉਹਨਾਂ ਨੂੰ ਸਮਝਾਨਾ ਵੀ ਪੈਂਦਾਏ, ਕਈ ਚੀਜਾ ਏਹੁ ਜੀ‌ ਈ ਹੁੰਦੀਆਂ ਏ।
ਹਾਂਜੀ ਉਹ ਤਾਂ ਹੈ ਈ ਹੈ ਹੁੰ।
ਸਹੀ ਗੱਲ ਏ। ਪਤਾ ਕੀ ਏ ਹਰੇਕ ਚੀਜ਼ ਟਾਈਮ ਤੇ ਹੋਏ ਨਾ ਸਹੀ ਰਹਿੰਦਾ ਸਮੇਂ ਸਿਰ ਖਾਨਾ ਪੀਨਾ ਓ ਠਨਾ ਬੈਠਨਾ ਕਿਤੇ ਜਾਨਾ ਆਨਾ ਸਭ ਕੁਛ ਸਮੇਂ ਦੇ ਹਿਸਾਬ ਨਾਲ ਈ। ਸਹੀ ਲੱਗਦਾਏ।
ਹਰ ਚੀਜ਼, ਹਾਂਜੀ, ਬਿਲਕੁਲ ਹਰ ਚੀਜ਼ ਜਿਵੇਂ ਜਾਨਵਰ ਈ ਲੈ ਲੋ, ਹਾਂ ਸਹੀ ਗੱਲ ਏ ਜਾਨਵਰ ਈ ਲੈ ਲੋ ਤੁਸੀਂ ਉਹਨਾਂ ਵਿਚਾਰੇ ਕਿਵੇਂ ਜੀ ਰੇਆਂ ਉਹ ਵੀ। ਤੁਹਾਨੂੰ ਪਤਾ ਨਾ‌‌ ਉ ਉਹਨਾਂ ਦਾ ਵਿਚਾਰਿਆਂ ਦਾ ਕੋਈ ਸਾਬ ਨਈ ਏ।
ਹਾਂਜੀ ਮਗਰੋ ਉਹ ਵੀ ਦੇਖੋ ਟਾਈਮ ਤੇ
ਸੋਨਾ ਉਹਨਾਂ ਨੇ ਧਿਆਨ ਤੇ ਈ ਏ, ਹਾਂ, ਬਿਲਕੁਲ ਸਹੀ ਗੱਲ ਏ। ਇਨਦੇ ਨਾਲ ਆਪਣਾ ਜੀਵਨ ਹੀ ਖੁਸ਼ਹਾਲ ਨਹੀਂ ਖਾਲੀ ਹੁੰਦਾ, ਆਨ ਵਾਲੀ ਪੀੜੀਆਂ ਵੀ ਸਹੀ ਉਸੇ ਚੀਜ਼
ਕੁਛ ਸਿੱਖਿਆ ਮਿਲ ਉਹਨਾਂ ਨੂੰ ਵੀ ਉਹਨਾਂ ਨੂੰ ਕਿਹਾ। ਸਹੀ ਗੱਲ ਏ। ਆਪਾਂ ਤਾਂ ਹੀ ਸਿੱਖਿਆ । ਮੈਂ ਵੀ ਆਪਾ ਸਹੀ ਤਰ੍ਹਾਂ ਚੱਲਾਂਗੇ।
ਸਹੀ ਗੱਲ ਏ ਸਗੋਂ ਸਾਡ
ਸਕਦੇ ਆ।
ਸਹੀ ਗੱਲ ਏ। ਸਗੋਂ ਸਾਡੇ ਘਰਾਂ ਚ ਮੈਂ ਦੇਖਿਆ ਥੋੜਾ ਬਹੁਤ ਹੈ। ਪਰ ਕਈ ਸਕੂ ਕਈ ਲੋਕਾਂ ਦੇ ਮੈਂ ਇੰਨੇ ਅੱਛੇ ਰੂਲ ਦੇਖੇ ਐ ਨਾ ਘਰਾਂ ਵਿੱਚ ਕਿ ਮਤਲਬ ਪੂਰਾ ਪ੍ਰੋਪਰ ਰੂਟੀਨ ਏ। ਪ੍ਰੋਪਰ ਉਹਨਾਂ ਨੇ ਇਸ ਟਾਈਮ ਤੇ ਹੀ ਸੋਨਾ ਇਸ ਟਾਈਮ ਕਿ ਉੱਠਨਾਏ ਉਹਨਾਂ ਦੀ ਇੱਕ ਅਲੱਗ ਹੀ ਲਾਈਫ ਏ।
ਏ ਤਾਂ ਹੈ। ਹੁੰ ਦੇ ਰਹਿ ਜਾਂਨੇ ਆਂ, ਸੋਚਦੇ ਰਹਿ ਜਾਂਨੇ ਆਂ ਕਰਾਂਗੇ।
ਹਾਂ, ਬਿਲਕੁ ਬਿਲਕੁਲ ਸਮਝ ਹੀਈ ਨਈ ਆਂਦੀ ਕਿ ਅਸੀ ਕੀ ਕਰ ਰੇ ਆ।
ਹਾਂਜੀ ਉਹ ਤਾਂ ਹੈ ਹਮ
ਕਰਨੀ ਚਾਹੀਦੀ ਹੈ ਕਿ ਆਪਾਂ ਅੱਗੇ ਤੋਂ ਇਹ ਚੀਜ਼ ਨਾ ਕਰੀਏ
ਹਾਂ ਇਹ ਤਾਂ ਹੈ ਨਾਲੇ ਤਾਂ ਹੀ ਆਪਾਂ
ਤਾਂ ਹੀ ਰੂਲ ਅਪਣਾਵਾਂਗੇ ਵੀ ਅੱਜ ਤੋਂ ਰੂਲ ਅਪਣਾਣਾ ਸ਼ੁਰੂ ਕਰਾਂਗੇ ਤਾਂ ਹੀ ਆਪਾਂ ਅੱਗੇ ਹਾਂ ਕਿਸੇ ਹੋਰ ਨੂੰ ਵੀ ਤਾਂ ਹੀ ਦੱਸਣ ਯਗ ਹੋਵਾਨ
ਹਾਂ ਹੈ ਜਿੰਨਨੀ ਤੇ ਆਪਾਂ ਕੋਈ ਕਿਮ ਨੀ ਬਣਾਵਾਂਗੇ ਉਹੇ ਦੇ ਆਪਾਂ ਦੂਜਿਆਂ ਨੂੰ ਕੋਈ ਭਾਸ਼ਣ ਦੇ
ਆਪਾਂ ਆਪਾਂ ਟਰੈਂਡ ਤਾਂ ਬਹੁਤ ਜਲਦੀ ਅਪਣਾ ਲੈਂਦੇ ਹਾਂ ਕੋਈ ਨਵਾਂ ਟਰੈਂਡ ਆਇਆ ਬਹੁਤ ਜਲਦੀ ਅਪਣਾਦੇ ਹਾਂ ਹਾਂ ਨਹੀਂ ਗ ਬਈ ਉਹਨੇ ਉਹਨੇ ਸਲਵਾਇਆ ਮੈਂ ਕਿਉਂ ਨੀ ਸਲਵਾਇਆ ਮੈਂ ਕਿਉਂ ਨਹੀਂੀ ਪਾਇਆ ਨਵੀ ਪਾਵਾਂਗੀ ਨੈਂਵ ਤੇ ਪਰ ਆਪਾਂ ਜਦੋਂ ਫਿਰ ਜਦੋਂ ਆਪਣੇ ਧਿਆਉਂਦੀਆਂ ਨੇ ਨਾ ਗੱਲਾਂ ਉਹ ਚੀਜ਼ਾਂ ਤੇ ਆਪਾਂ ਪਿੱਛੇ ਹੋ ਜਾਂਦੇ ਹਾਂ
ਸਹੀ ਗੱਲ ਹੈ ਬੰਦ ਨੂੰ ਕਹਿੰਦੇ ਨਾ ਪਹਿਲੇ ਆਪਣੇ ਵੱਲ ਦੇਖਣਾ ਚਾਹੀਦਾ ਪਹਿਲੇ ਆਪਣਾ ਦੇਖ ਕੇ ਫੇਿਰ ਦੂਜੇ ਨੂੰ ਕਹਿਣਾ ਚਾਹੀਦਾ ਦੂਜੇ ਨੂੰ ਕਰਨਾ ਚਾਹੀਦਾ ਜਿਧਰ ਆਪਾਂ ਉਹ ਚੀਨੀ ਅਣਾਵਾਂਗੇ ਦੂਜਾ ਕਿਵੇਂ ਬਣਾ ਦੇਗਾ
ਬਿਲਕੁਲ ਆਪਾਂ ਸ ਜ ਆਪਣਾ ਰੂਟੀਨ ਅੱਛਾ ਰੱਖ
ਕਹਿੰਦਾ ਕਿ ਆਪਾਂ ਜੇ ਕੋਈ ਕੰਮ ਕਰਨਾ ਤੇ ਬੱਚੇ ਤਾਂ ਹੀ ਕਰਨਗੇ ਨਾ ਕਿ ਪਹਿਲੇ ਅਸੀਂ ਕਰਾਂਗੇ
ਹਾਂ ਬ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਸਹੀ ਗਲਤ ਹਰ ਚੀਜ਼ ਉਹਨਾਂ ਨੇ ਇੱਥੋਂ ਹੀ ਸਿੱਖੀ ਹ
ਹਾਂਜੀ ਉਹ ਤਾਂ ਹੈ ਉਹ ਤਾਂ ਘਰ ਚ ਹੀ ਸਿੱਖਣੀ ਹੈ ਪਾਪੇ ਸਮਾਜਿਕ ਇਹ ਆਪਣਾ ਸਮਾਜਿਕ ਕਰਤਵ ਹੈ ਤਾਂ
ਸਹੀ ਬੱਲ ਹੈ ਹੁਣ ਖਾਣ ਪੀਣ ਦਾ ਪਤਾ ਹੈ ਪੇਟ ਪੇਟ ਨੂੰ ਪਤਾ ਹੈ ਮੈਨੂੰ ਇੰਨੇ ਵਜੇ ਭੁੱਖ ਲੱਗੀ ਜਾਣੀ ਹੈ ਪੇਟ ਪੇਟ ਨੂੰ ਪਤਾ ਹੈ ਪੇਟ ਚ ਕੰਟਰੋਲ ਹਾਂ ਇਹਨੇ ਚ ਪਾਣੀ ਚਾਹੀਦਾ ਇਨੇ ਚ ਖਾ ਖਾਣਾ ਮੈਨੂੰ ੋ ਰੋਟੀ ਦਾਲ ਰੋਟੀ
ਹਾਂਜੀੀ ਉਹ ਤਾਂ ਹੈ ਹੀ ਹੈ ਫੇਰ ਆਪ ਭੁੱਖ ਲਾਈ ਜਾਂਦੀ ਉਸ ਚਬ ਤੋਂ ਦੇਖੋ
ਸਹੀ ਗੱਲ ਹੈ ਸਗੋਂ ਆਪਾਂ ਮਨੁਸ਼ ਫਿਰ ਵੀ ਕਈ ਵਾਰ ਸੋਚਦੇ ਆਪਦੇ ਪੇਟ ਵੱਲ ਵੀ ਧਿਆਨ ਦੇ ਦਿੰਦੇ ਕਈ ਵਾਰ ਕਈ ਕਹਿੰਦੇ ਨਹੀਂ ਅੱਜ ਤਾਂ ਮੋਹਨ ਰੱਖਦੇ ਹਾਂ
ਚੱਲ ਕੋਈ ਨੀ, ਖਾ ਲਾਂਗੇ ਇਥੇ ਖਾ ਲੈ ਥੋੜਾ।
ਜੋ ਜਿਹਨੂੰ ਭੁੱਖ ਲੱਗੀ ਹੈ। ਆਪ ਜਿੰਹਨਾਂ ਦੀਆਂ ਆਂਧੜੀਆਂ ਵਿੱਚ ਖਾਲੀ ਹੋਈਆਂ ਪਈਆਂ ਨੇ।
ਉਹ ਤਾਂ ਹੈ ਹੀ ਹੈ ਸਹੀ ਗੱਲ ਹੈ। ਹੂੰ, ਭੁੱਖਾ ਲੱਗੀ ੳਈ ਵੈਸੇ ਵੀ ਫੇਰ ਤਾਂ ਕੁਛ ਨੀ ਸਮਝ ਆਉਂਦੀ, ਫਿਰਰ ਤਾਂ ਬਨੰਦਾ ਕਹਿੰਦਾ ਮੈਨੂ ਬਸ ਹੁਣੇ ਚਾਹੀਦੀ ਹੈ। ਮਤਲਬ ਚਾਹੀਦਾ ਹੈ, ਭੁੱਖ ਲੱਗੀ ਇਹਦਾ ਇਹ ਕੰਟਰੋਲ ਨੀ ਹੁੰਦਾ।
ਚਲੋ ਅ ਬਸ ਅੱਗੇ ਤੋਂ ਆਪਣਾ ਰ ਟੀਮ ਬਣਾਵਾਂਗੇ। ਦਿਨ ਬਾ ਦਿਨ ਚੇਂਜ ਕਰਾਂਗੇ ਆਪਣੇ ਆਪ ਨੂੰ, ਤੇ ਅੱਗੋਂ ਵੀ ਬੱਚਿਆਂ ਨੂੰ ਇਹੀ ਸਿਖਾਵਾਂਗੇ ਸਭ ਨੂੰ ਇਹ ਦੱਸਾਂਗੇ ਕਿ ਹਾਂ ਚਲੋ ਠੀਕ ਹੈ, ਜੀ ਬਹੁਤ ਵਧੀਆ ਲੱਗਿਆ ਜੀ।
ਵਧੀਆ ਲੱਗਿਆ, ਹਾਂਜੀ -ਹਾਂਜੀ ਸਤਿ ਸ਼੍ਰੀ ਅਕਾਲ ਜੀ।